ਸਤਿ ਸ੍ਰੀ ਅਕਾਲ ਜੀ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਹਾਂਜੀ ਵਧੀਆ ਜੀ ਵਧੀਆ ਸ਼ੁਕਰ ਮਾਲਕ ਦਾ
ਹਾਂ ਜਿੰਦੇ ਵਸਦੇ ਰਹੋ ਖੁਸ਼ ਰਹੋ
ਹਾਂਜੀ ਵਧੀਆ ਜੀ ਤੁਸੀਂ ਸੁਣਾਓ ਠੀਕ ਹੋ
ਹਾਂਜੀ ਠੀਕ
ਕੀ ਕਰ ਰਹੇ ਸੀ
ਅੱਛਾ ਜੀ
ਅੱਜ ਅਸੀਂ ਨਾ ਯਮੁਨਾ ਨਗਰ ਗਏ ਸੀ
ਅੱਛਾ ਜੀ
ਨਾਲ ਗਈ ਸੀ ਯਮੁਨਾ ਨਗਰ ਉਹ ਕਹਿੰਦਾ ਸੀ ਬਈ ਮੰਮੀ ਤੁਹਾਨੂੰ ਸੂਟ ਲਾ ਦਿੰਨਾ ਸੀ ਲਿਆ ਸਿਲਾਇਆ ਮੈਂ ਮੈਂ ਕਿਹਾ ਸੀ ਰਹਿਣ ਦੇ ਕਹਿੰਦੇ ਨਹੀਂ ਮੰਮੀ ਲੈ ਲਓ ਸੂਟ ਉਹ ਫੇਰ ਮੈਂ ਉੱਥੇ ਜਮੁਨਾ ਨਗਰ ਲੈ ਕੇ ਕੇ ਗਿਆ ਨਿਊ ਮਾਰਕੀਟ ਉਹ ਉਹ ਦੁਕਾਨ ਹੈਗੀ ਕਹਨ ਉਹ ਪਵਨ ਵਾਲੇ ਦੇ ਨਾਲ ਫੇਰ ਉੱਥੋਂ ਇੱਕ ਸੂਟ ਉਹਨੇ ਲੈ ਕੇ ਦਿੱਤਾ ਹੈਗਾ ਸੂਟ ਬੜਾ ਵਧੀਆ ਹੈਗਾ ਕੋਟ ਢਾਈ ਹਜ਼ਾਰ ਦਾ ਲੈ ਕੇ ਦਿੱਤਾ ਕਹਿੰਦਾ ਹੋਰ ਲੈਲੋ ਮੈਂ ਕਿਹਾ ਨਾ ਮੈਨੂੰ ਮੈਂ ਹੋਰ ਨੀ ਲੈਣਾ ਹੈਗਾ ਮੈਂ ਕਿਹਾ ਤੂੰ ਆਪਣੀ ਵੋਟੀ ਵਾਸਤੇ ਲੈ ਲੈ ਅੱਛਾ ਉਹ ਸੂਟ ਲਿਆ ਹੈਗਾ ਬਾਕੀ ਹੋਰ ਥੋੜੇ ਜਿਹੇ ਉਹ ਲਿਆ ਸਮਾਨ ਘਰ ਦਾ ਖਾਣ ਪੀਣ ਦਾ ਲਿਆ ਜਨਾ ਬਿਸਕੁਟ ਲੈ ਦਿੱ ਦ ਮੈਂ ਕਿਹਾ ਰੱਸਾਂ ਰੁੱਸਾਂ ਪੁੱਪ ਲੈ ਲੈ ਜੋ ਲੈਣੇ ਫੇਰ ਉਹ ਸਮਾਨ ਲਿਆ ਫਿਰ ਗੱਡੀ ਚ ਰੱਖਿਆ ਅਤੇ ਫਿਰ ਨੂੰ ਚੱਲ ਪਏ ਫਿਰ ਘਰ ਆਏਆ ਤੇ ਥੱਕ ਗਏ ਇਾਂ ਅਤੇ ਤੁਹਾਡੀ ਕੋਲ ਲਾਈਏ ਫਿਰ ਮੈਂ ਕਿਹਾ ਚਾ ਸੁਣ ਮਨੂੰ ਕੀ ਕਹਿੰਦੇ ਨੇ ਮੈਨੂੰ ਫੇਰ ਅਜੇ ਗੁਰਦੁਆਰੇ ਜਾਣਾ ਹੈਗਾ ਸਾਡੇ ਲਾਗੇ ਹੀ ਗੁਰਦੁਆਰਾ ਹੈਗਾ ਨਾ
ਅੱਛਾ ਜੀ
ਹੈ ਸਾਡੇ ਲਾਗੇ ਹੀ ਹੈਗਾ ਗੁਰਦੁਆਰਾ ਉੱਥੇ ਜਾਵਾਂਗੇ ਉਹ ਮੱਥਾ ਟੇਕ ਕੇ ਆਵਾਂਗੇ ਹਾਂ ਬਾਬਾ ਬੁਲਾਂਦਾ ਤੇ ਚਲੇ ਜਾਂਦੇ ਆਾਂ ਜਦੋਂ ਬਾਬਾ ਨਹੀਂ ਬੁਲਾਇਏਗਾ ਹਾਂ ਕਿੱਥੇ ਜਾਇਆ ਜਾਂਦਾ ਫਿਰ ਉਹਦੇ ਬੁਗਾਰੀ ਬੁਲਾਏ ਬਗੈਰ ਹਾਂਜੀ ਬਸ ਅਸੀਂ ਚ ਸਾਡਾ ਤੇ ਬਾਬਾ ਹੀ ਹੈਗਾ ਅਸੀਂ ਤੇ ਬਾਬੇ ਕੋਲ ਮੱਥਾ ਟੇਕ ਆਉਂਦੇ ਹ ਹੈਗੇ ਹਾਂ ਪਾਠ ਕਰ ਲੈਂਦੇ ਨੇ ਉੱਥੇ ਹੀ ਬੈਠ ਕੇ ਕਰ ਲੈਂਦੀ ਹਾਂ ਵਿਚਲ ਦੂਰ ਨੀ ਜਾ ਸਕਦੇ ਜ ਅੱਥੇ ਕਰ ਲਓ ਉੱਥੇ ਸਾਡੀ ਸਾਰੀ ਸੰਗਤ ਕਰਦੀ ਪਾਠ ਫਿਰ ਉਹਨਾਂ ਦੇ ਨਾਲ ਨਾਲ ਮੈਂ ਕਰ ਲੈਂਦੀ ਹਾਂ ਫਰ
ਕਿਹੜਾ ਕਰਦੇ ਹੋ ਪਾਠ
ਹੈਲੋ ਹੈਲੋ ਹੈਲੋ ਹਾਂਜੀ ਮ ਕਿਹਾ ਪਾਠ ਕਿਹੜਾ ਕਰਦੇ ਹੋ ਤੁਸੀਂ
ਅਸੀਂ, ਇਹੀ ਜਪਜੀ ਸਾਹਿਬ ਜੀ ਦਾ। ਹ ਜਪਜੀ ਸਾਹਿਬ ਇਹ ਸਾਰੀ ਸੰਗਤ ਕਰਦੀ ਹੈਏ। ਅਸੀਂ ਪਿੱਛੇ- ਪਿੱਛੇ ਬੋਲਦੇ ਹਾਂ। ਇੱਕ ਲਾਈਨ ਉਹ ਬੋਲਦੇ ਨੇ, ਇੱਕ ਲਾਈਨ ਅਸੀਂ ਬੋਲ ਬੋਲਿਆ ਫੇਰ ਉਸ ਤੋਂ ਬਾਅਦ ਚੋਂਪਾਈ ਸਾਹਿਬ। ਕਰਦੇ ਨੇ ਉਹ ਕਰਕੇ ਫੇਰ, ਲੰਗਰ, ਥੋੜ੍ਹਾ ਬਹੁਤ ਜਿਹੜਾ ਹੁੰਦਾ ਪੰਗਤ- ਪੰਕਤੀ ਚ ਬਿਠਾ ਕੇ ਨਾ, ਉੱਥੇ ਬਾਹਾਰੀ ਤੇ ਜਗਾ ਹੇਗੀਏ। ਉੱਥੇ ਫਿਰ ਉਹ ਸੰਗਤ ਨੂੰ ਖਿਲਾ ਦਿੰਦੇ ਨੇ, ਠੰਡਾ ਪਾਣੀ ਦਿੰਦੇ ਨੇ, ਠੰਡਾ ਸ਼ਰਬਤ ਦਿੰਦੇ ਨੇ। ਹ ਫਿਰ ਉਹ ਸੰਗਤ ਖਾ ਲੈਣ ਦੀ ਪ੍ਰਸ਼ਾਦਾ। ਤੇ ਜਲ ਪੀਣ ਦੀ ਮਿੱਠਾ ਪਾਣੀ ਪੀਣ ਦਿੰਦੇ ਨੇ। ਉਹ ਪੀਂ ਦਾ ਫਿਰ ਉਸ ਤੋਂ ਬਾਅਦ ਫੇਰ ਕਹਿੰ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਹੈ। ਫੇਰ ਸੁਖਮਨੀ ਸਾਹਿਬ ਜੀ ਦਾ ਪਾਠ ਸਾਰੀ ਸੰਗਤ ਜੇ ਬੋਲਦੀ ਇਕ ਲਾਇਨ ਉਹ ਬੋਲਦੇ ਨੇ, ਇੱਕ ਪੰਕ ਅਸੀਂ ਬੋਲਣੇ ਹੈਗੇ ਹਾਂ। ਉਹ ਫਿਰ ਪਾਠ ਖਤਮ ਕਰਕੇ ਫੇਰ ਆਨੰਦ ਸਾਹਿਬ ਭੋਗ ਪੈਂਦਾ ਗਿਆ। ਫਿਰ ਅਰਦਾਸ ਕਰਦੇ ਨੇ। ਅਰਦਾਸ ਕਰਕੇ ਫਿਰ ਭਾਈ ਜੀ ਸਾਡੇ ਅਰਦਾਸ ਕਰਨਗੇ। ਉਹ ਫੇਰ ਕੜਾਹ ਪ੍ਰਸ਼ਾਦ ਦੇਗ ਬਣਾਈ। ਕੋਈ ਵੀ ਬਣਾ ਕੇ ਲੈ ਜੇ ਚਾਹੇ ਦੋ ਬਣਾ ਚਾਰ ਬਣਾ ਕੇ ਲੈ ਜਾਂਦੇ ਨੇ। ਉਹ ਫਿਰ ਸਾਰਿਆਂ ਨੂੰ ਮੰੰਨ ਦਿੰਦੇ ਨੇ। ਉਹ ਫਿਰ ਉਸ ਤੋਂ ਬਾਅਦ ਪਾਠ ਖ਼ਤਮ ਹੋ ਕੇ ਫੇਰ ਆਪਣਾ, ਫਿਰ ਉਸ ਤੋਂ ਬਾਅਦ ਆਪਣਾ ਕੋਈ ਰੱਸਾਂ- ਰੁਸਾਂ ਕੋਈ ਲੈ ਆਂਉਦਾ। ਕੋਈ ਬਿਸਕਿਟ ਲੈ ਆਂਉਦਾ, ਚਾਹ ਪਾਣੀ ਦੇ ਕੇ ਫੇਰ ਅਸੀਂ ਘਰ ਆ ਜਾਂਦੇ ਹਾਂ। ਠੀਕ ਹੈ।
ਹ
ਸਾਡਾ- ਸਾਡਾ ਵੀ ਇਥੇ ਚੁੱਪਹਿਰਾ ਅਸੀਂ ਕਰ ਲੈਦੇ ਹੋਗੇ। ਲੰਗਰ ਵੀ ਹੋ ਜਾਂਦਾ ਨਾਲੇ ਪਾਠ ਕਰ ਲੈਂਦੇ ਹਾਂ, ਸਾਡਾ ਤੇ ਏ ਗੁਰਦੁਆਰਾ ਬਹੁਤ ਅੱਛਾ। ਹਾਂਜੀ।
ਤੁਸੀਂ ਜਾਂਦੇ ਹੋ?
ਹਾਂ। ਅਸੀਂ ਤੇ ਜਾਣਾ, ਸਾਡਾ ਤੇ ਸਾਰਾ ਕੁੱਝ ਅਈ ਹੈਗਾ ਵੇ। ਮੇਰੇ ਕੋਲ ਦੂਰ ਨਹੀਂ ਜਾਇਆ ਜਾਂਦਾ। ਫਿਰ ਦੂਰ ਤੇ ਹੋਰ ਚਲੇ ਜਾਂਦੇ ਨੇ ਬੂੜੀਏ ਤੇ ਮੈਨੂੰ ਕੌਣ ਲੈ ਜਾਂਦਾ? ਫਿਰ, ਮੈਂ ਕਿਹਾ ਆ ਸਾਡਾ ਤੇ ਇਈਏ ਬਸ। ਹੈਗਾ ਬਸ ਅਸੀਂ ਤੇ ਏਸੇ ਦਾ ਲੜ ਫੜਿਆ ਹੈ। ਬਸ, ਉਹਦਾ ਨਾਮ ਲੈਦੇ ਆਂ ਬਸ। ਹੋਰ ਤੁਸੀਂ ਦੱਸੋ ਸਾਨੂੰ ਆਪਣਾ ਹਾਲਾਤ?
ਤੁਸੀ ਕੀ ਖੇਲਦੇ ਸੀ ਛੋਟੇ ਹੁੰਦੇ।
ਹਾਂਜੀ।
ਤੁਸੀਂ ਕੀ ਖੇਡਦੇ ਸੀ ਛੋਟੇ ਹੁੰਦੇ?
ਅਸੀਂ ਕੀ ਖੇਲਦੇ ਸੀ? ਅਸੀਂ ਖੇਲਦੇ ਸੀ, ਗਿੱਲੀ ਡੰਡਾ ਖੇਲਦੇ ਸੀ। ਡੰਡਾ ਲੈ ਲਿਆ ਇਕ, ਇੱਕ ਗੁੱਲ ਬਣਾ ਕੇ ਤੇ ਉਹਦੇ ਨਾਲ ਖੇਲਦੇ ਸੀ, ਮਾਰਦੇ ਸੀ। ਦੂਜਾ ਬੱਚਾ ਪਕੜਦਾ ਸੀ, ਉਹ ਫਿਰ ਠਾਂ ਕਰਕੇ ਮਾਰ ਕਰਦਾ ਸੀ। ਅਗਰ ਲੱਗ ਗਈ ਤੇ ਠੀਕ ਹੈ, ਜੋ ਨਹੀਂ ਲੱਗੀ ਤੇ ਫਿਰ ਜੋ ਲੱਗ ਗਈ ਤਾਂ ਫਿਰ ਉਹਦੀ ਵਾਰੀ ਹੋਏਗੀ, ਨਹੀਂ ਤਾਂ ਫਿਰ ਆਪਣਾ ਦੁਬਾਰਾ ਫਿਰ ਮੈਂ ਕਰਾਂਗੀ। ਇੱਕ ਉਹ ਟਾਇਰ ਜਿਹੜਾ ਹੁੰਦਾ ਸੀ ਉਹਦਾ ਰੇੜਾ ਜਿਹਾ ਉਹਦੇ ਨਾਲ ਖੇਡਦੇ ਸੀ ਸੋਟੀ ਦੇ ਨਾਲ। ਛੋਟੀ ਦੇ ਨਾਲ ਸੀ। ਉਹ ਦੂਜਾ ਬੱਚਾ ਫਿਰ ਫੜ ਲੈਂਦਾ ਸੀ। ਹੋਰ ਆਪਣਾ, ਉਹ ਖੇਲਦੇ ਸੀ ਕਿ ਨਾਵੇਂ ਏ ਲੀਡੋ ਖੇਲਦੇ ਸੀ ਗੀਟੀਆਂ ਦੇ ਨਾਲ ਜਿੱਥੋਂ ਗੀਟੋ ਹੁੰਦੀ ਹੈ ਨਾ, ਉਹਦੀ ਗੀਟੀਆਂ ਹੁੰਦੀਆਂ ਨੇ, ਉਹ ਖੇਲਦੇ ਹੋਰ ਘਰ-ਘਰ ਖੇਲਦੇ ਸੀ। ਮਿੱਟੀ ਲੈ ਕੇ ਉਹ ਜਿਹੜੀ ਚਿਕਨੀ ਮਿੱਟੀ ਹੁੰਦੀ ਉਹਦੇ ਘਰ ਬਣਾਉਂਦੇ ਸੀ। ਇਹ ਘਰ ਤੇਰਾ, ਇਹ ਘਰ ਮੇਰਾ। ਉਹਦੇ ਚ ਪੈਰ ਪਾ ਕੇ, ਉੱਤੇ ਮਿੱਟੀ ਰੱਖ ਦਿੰਦੇ ਸੀ। ਤੇ ਉਹ ਘਰ ਬਣ ਜਾਂਦਾ ਸੀ। ਹੋਰ ਇਹ ਖੇਲਣਾ ਖੇਲਦੇ ਸੀ। ਚਿੜੀ-ਚਿੜਾ ਬਣਾਉਂਦੇ ਸੀ। ਹੋਰ ਗਿਲਾਸ ਸਕੋਲੀਆਂ, ਭਾਂਡੇ, ਚਿੜੀ ਕੀੜਾ। ਉਹ ਗਿੱਲੀ ਮਿੱਟੀ ਹੁੰਦੀ। ਹਾਂਜੀ ਹਾਂ-ਹਾਂ। ਮਿੱਟੀ-ਮਿੱਟੀ। ਗਿੱਲੀ ਮਿੱਟੀ ਹੁੰਦੀ ਨਾ ਉਹਦੇ ਬਣਾਉਂਦੇ ਸੀ। ਇੱਕ ਦੂਜੇ ਦੇ ਮੂੰਹ ਤੇ ਲਗਾ ਲੈਂਦੇ ਪਹਿਲੇ ਇਹ ਕੋ ਨੀ ਹੁੰਦਾ ਸੀ ਬਈ ਏ ਮੂੰਹ ਧਉਣਾ ਜਾਂ ਕੁਛ, ਖੇਲ ਇੰਜੇ ਖੇਲਦੇ ਰਹਿੰਦੇ ਸੀ। ਤੇ ਆਪਣਾ ਹਮ- ਮਿੱਟੀ ਦੇ ਘਰ-ਘਰ ਬਣਾਉਣ ਉਹ ਬੱਚੇ ਖੁਸ਼ ਹੋ ਜਾਂਦੇ ਸੀ ਛੋਟੇ ਵੱਡੇ ਸਾਰੇ। ਤੇ ਆਪਣਾ ਲੀਡੋ ਖੇਲਣੀਆ। ਉਹ ਇੱਕ ਉਹ ਚਾਕ ਲੈ ਕੇ ਨਾ ਚਾਕ ਲੈ ਕੇ ਫਰਸ਼ ਤੇ ਬਣਦੇ ਸੀ ਖਾਂੇ। ਉਹਦੇ ਨਾਲ ਫ ਗਿੱਟਾ ਲੈਣਾ। ਉਹ ਸਟੈਪੂ ਲੈਣਾ, ਉਹਦੇ ਨਾਲ ਫਿਰ ਇੱਕ ਢੰਗ ਨਾਲ ਕਰਨਾ। ਜਿਹੜੇ ਘਰ ਚ ਤੋਂ ਬਾਹਰ ਨਿਕਲ ਗਈ ਫਿਰ ਉਹਦੀ ਵਾਰੀ ਖ਼ਤਮ। ਦੂਜੇ, ਫਿਰ ਦੂਜੇ ਬੰਦੇ ਦੀ ਵਾਰੀ ਸ਼ੁਰੂ ਹੋ ਜਾਂਦੀ ਸੀ। ਤੇ ਇੱਕ ਇੱਕ ਮੋਮਬੱਤੀ ਲੈ ਕੇ ਸਾਰਿਆਂ ਨੂੰ ਡਰਾਉਂਦੇ ਸੀ, ਪਰਛਾਵੇਂ ਤੋਂ। ਮੋਮਬੱਤੀ ਨੀ-ਨਾ। ਤੇ ਉਹ ਫਿਰ ਬੱਚੇ ਡਰਦੇ ਸੀ ਭੂਤ ਹਾਂ। ਉਹ ਤਾਂ ਆ ਗਿਆ ਉਹ ਭੂਤ ਨੀ ਹੁੰਦਾ ਸੀ। ਉਹ ਪਰਛਾਵਾਂ ਹੀ ਹੁੰਦਾ ਸੀ, ਤੇ ਬੱਚੇ ਕਹਿੰਦੇ ਨੇ ਵੀ ਸਾਨ ਨੂੰ ਨਾ ਡਰ ਲੱਗਦਾ। ਤੇ ਉਹ ਖੇਲਦੇ ਸੀ, ਹਾਂ-ਹਾਂ। ਉਹ। ਛੋਟੇ ਹੁੰਦੇਆ ਛੋਟੇ ਹੁੰਦੇ ਆ ਕਾਪੀਆਂ-ਕੁੱਪੀਆਂ ਕੌਣ ਹੀ ਹੁੰਦੇ ਸੀ। ਤਾਂ ਤਖਤੀ ਹੁੰਦੀ ਸੀ ਇੱਕ ਤਖਤੀ। ਉਹਨੂੰ ਪੋਚ ਕੇ ਉਹਦੇ ਉੱਤੇ ਕ, ਖ, ਗ ਪੰਜਾਬੀ ਚ ਲਿਖਣਾ- ਹਾਂ। ਉਹ ਹਾਂ ਓੜਾ ਆੜਾ, ਈੜੀ, ਸੱਸਾ, ਹਾ -ਹਾ। ਇਹ ਸਾਰਾ ਲਿਖਣਾ, ਉਹ ਫਿਰ ਮੈਡਮ ਵੇਖਦੀ ਸੀ। ਅਤੇ ਮੈਡਮ ਕਹਿੰਦੇ ਸੀ ਬੜਾ ਸੋਹਣਾ ਲਿਖਿਆ ਤੁਸੀਂ ਤੇ ਮੈਂ ਪਹਿਲੇ ਪ ਕੀ ਮੈਡਮਾਂ ਪੜਾਂਦੀਆਂ ਆਪ ਕੋੌ ਨੀ ਹੈਗੀਆਂ ਸੀ ਇੱਕ ਬੱਚਾ ਜਿਹੜਾ ਹੁਸ਼ਿਆਰ ਹੁੰਦਾ ਸੀ ਮ ਜਿਵੇਂ ਮੈਂ ਹੁਸ਼ਿਆਰ ਆ ਗ ਮੈਂ ਖੜੀ ਹੋ ਜਾਂਦੀ ਸੀ ਫਿਰ ਮੈਂ ਬੱਚਿਆਂ ਨੂੰ ਪੜ੍ਹਾਉਂਦੀ ਸੀ ਬੱਚੇ ਫਿਰ ਬੋਲਦੇ ਸੀ ਪਿੱਛੋਂ ੜਾ ਆੜ ਅੱਗੋਂ ਬੋਲਦੇ ਸੀ ਈੜੀ ਸ ਸ ਹ ਹਾਂ ਇਂਝ ਕਰਕੇ ਉਹ ਅੱਗੋਂ ਅੱਗੋਂ ਬੋਲਦੇ ਸੀ ਹੈਂ ਫਿਰ ਉਹ ਬੱਚ ਤੇ ਫਿਰ ਪੜਦੇ ਸੀ ਫਿਰ ਮੇਰੇ ਕੋਲ ਉਹ ਫਿਰ ਕਹਿੰਦੇ ਸਾਰੇ ਕਲਾਸ ਵਿੱਚ ਜਿਹੜਾ ਬੱਚਾ ਹੁਸ਼ਿਆਾਰ ਉਹ ਖੜਾ ਹੋ ਜਾਵੇ ਉਹ ਹੱਥ ਖੜਾ ਕਰਦਾ ਸੀ ਉਹ ਪੜਾਉਂਦਾ ਸੀ ਫਿਰ ਪਹਿਲੇ ਇੰਝ ਹੁੰਦਾ ਸੀ ਟੀਚਰਾਂ ਜਿਹੜੀਆਂ ਆਰਾਮ ਨਾਲ ਬੈਠੇ ਰਦੀਆਂ ਸਣੇ ਸਵੈਟਰ ਬੁਣਦੀਆਂ ਰਹਿੰਦੀਆਂ ਸੀ ਤੇ ਪਹਿਲੇ ਇਹ ਪੜ੍ਹਾਈ ਹੁੰਦੀ ਸੀ ਤੇ
ਮਤਲਬ ਇਨਾ ਉਹ ਨਹੀਂ ਕਰਦੇ ਸੀ ਵੀ ਇਨੀਆਂ ਫੀਸਾਂ ਹੈਗੀਆਂ ਨੇ ਇੱਕ ਪੈਸਾ ਲੈਂਦੇ ਸੀ ਇੱਕ ਪੈਸਾ
ਹਾਂਜੀ
ਆਉਂਦੇ ਨਾਲ ਪਣਾਉਂਦੇ ਸੀ
ਤੁਸੀਂ ਉਹ ਖੇਲ ਖੇਡੇ ੁੱਪਾ ਛੁੱਪੀ ਜਿਹੜੇ ਰਾਤੀ ਵਾਲੇੇ ਛੁੱਪ ਛੁਪੇ
ਹਾਂ ੁੱਪ ਜਾਣਾ ਆ ਹਾਂ ਛੁੱਪ ਜਾਣਾ ਣਾ ਤੇ ਫਿਰ ਉਹਨੂੰ ਵਾਹਾਰੀ ਦੇਣੀ ਆ ਉਹ ਕਹਿੰਦੇ ਸੀ ਬਈ ਮੈਂ ਉਹ ਗਿਣਤੀ ਬੋਲਦੀ ਸੀ ਇੱਕ ਦੋ ਤਿੰਨ ਚਾਰ ਪੰਜ ਮੈਂ ਛੁੱਪ ਜਾਵਾਂ ਉਹ ਕਹਿੰਦੇ ਸੀ ਹਾਂ ਫਿਰ ਛੁੱਪਦੇ ਫਿਰ ਉਨਲਾ ਬਣਾਉਂਦਾ ਸੀ ਜੋੁ ਲੱਭ ਗਿਆ ਦਸ ਮਿੰਟ ਪੰਜ ਮਿੰਟ ਵਿੱਚ ਤੇ ਠੀਕ ਏ ਨਹੀਂ ਹੋਇਆ ਤੇ ਫਿਰ ਆਪਣੇ ਆਪ ਉਹ ਬਾਹਰ ਆਉਨਾ ਆਉਂਦਾ
ਹਾਂਜੀ ਇੱਕ ਉਹ ਖੇਲ ਹੁੰਦਾ ਸੀ ਇੱਕ ਖੇਲ ਉਹ ਹੁੰਦਾ ਸੀ ਖੋ ਖੋ ਕਰਨਾ
ਖੋ ਖੋ ਵਾਲਾ ਉਹੀ ਤਾਂ ਹੈਗਾ ਚੁੰਨੀ ਵਾਲਾ
ਹਾਂਜੀ ਖੋ ਕਰਨਾ ਨਹੀਂ ਹਾਂਜੀ ਇੱਕ ਉਹੋ ਕਰਦਾ ਸੀ ਜ ਅਹ ਦੋ ਦੋ ਅ ਮੈਂਬਰ ਹੁੰਦਾ ਸੀ ਆਪਣਾ ਆਪਣਾ ਬੱਚਾ ਮਾਣ ਲੈਂਦਾ ਸੀ ਲਾਈਨ ਬਣਾ ਕੇ ਵਿੱਚੋਂ ਖੋ ਖੋ ਕਰਦੇ ਸੀ ਜਦੋਂ ਅੱਜਦੇ ਸੀ ਫੜ੍ਹਦੇ ਸੀ ਉਹਨਾਂ ਨੂੰ
ਚਾਹੇ ਗੋਲਦਾਰਾ ਬਣਾ ਲੋ ਚਾਹੇ ਲੈਣਾ ਬਣਾ ਲੋ ਹਾਂ ਉਹ ਇੱਕੋ ਹੀ ਗੱਲ ਹੁੰਦੀ ਹੈ ਹਾਂ ਹਾਂ ਹਾਂ ਤੇ ਆਪਣਾ ਹ ਅਈ ਉਹ ਖੇਲਾਂ ਪਹਿਲੇ ਬੜੀਆਂ ਚੰਗੀਆਂ ਲੱਗਦੀਆਂ ਹੁਣ ਅੱਜ ਕੱਲ੍ਹ ਇਹ ਖੇਲਾਂ ਖੇਲਦਾ ਕਣ ਅੱਜ ਕੱਲ ਕੋਈ ਨੀ ਖੇਲਦਾ ਹੈਗਾ ਪਹਿਲੇ ਖੇਲਦੇ ਸੀ ਹਾਂ ਐਹ ਆ ਕਿ ਹੈਗਾ ਤੇ ਹਾਂ ਇੱਕ ਦੂਜੇ ਦੇ ਪਿੱਛੇ ਭੱਜਣਾ ਗੋਲੇ ਖਾਣੇ ਗੋਲੇ ਬਰਫ਼ ਵਾਲੇ ਖਾਣੇ ਤੇ ਜਿਹੜੇ ਬਰਫ਼ ਦੇ ਗੋਲੇ ਜਿ ਓਲੇ ਪੈਂਦੇ ਨੇ ਬਰਫ਼ ਦੇ ਗੋਲੇ ਇੱਕ ਦੂਜੇ ਦੇ ਸੱਟ ਸੁੱਟਣੇ ਤੇ ਹੈਂ ਇੱਕ ਇੱਕ ਦੂਜੇ ਦੇ ਤੇ ਮਾਰਨੇ ਤੇ ਅੱਜ ਤ ਕੱਲ ਤੇ ਕੋਈ ਬਰਦਾਸ਼ਤ ਨੀ ਕਰਦਾ ਇੱਕ ਦੂਜੇ ਤੇ ਮਾਰਨਾ ਭਾਵੇਂ ਲੱਗ ਜਾਵੇ ਕੋਈ ਗੱਲ ਨੀ ਤੇ ਇੱਕ ਦੂਜੇ ਦੇ ਮਤਲਬ ਪਿੱਛੇ ਭੱਜਣਾ ਤੇ ਕੋਈ ਗਿਰ ਜਾਂਦਾ ਤੇ ਕੋਈ ਗੱਲ ਨਹੀਂੀ ਮਤਲਬ ਇਹ ਹੁਣ ਅੱਜ ਕੱਲ੍ਹ ਤਾਂ ਕੋਈ ਗਿਰ ਜਾਵੇ ਸੀ
ਹਾਂਜੀ ਤੁਸੀਂ ਉਹ ਵੀ ਖੇਲਿਆ ਹੋਆ ਉਹ ਪਰਚੀਆਂਾ ਰਾਜਾ ਰਾਣੀ ਚੋਰ
ਰਾਣੀ ਸੌ ਨੰਬਰ ਪੰਜ
ਹਾਂਜੀ ਹਾਂਜੀ ਉਹ ਬਹੁਤ ਅੱਛਾ ਖੇਲ ਹੁੰਦਾ ਸੀ ਚਾਰ ਪਰਚੀਆਂ ਬਣਾਉਂਦੇ ਸੀ ਰਾਜਾ ਰਾਣੀ ਚੋਰ ਵਜ਼ੀਰ
ਹਾਂ ਰਾਜਾ ਰਾਣੀ ਚੋਰ ਸਿਪਾਹੀ ਚਾਰ ਹੁੰਦੇ ਚਾਰ ਪਰਚੀਆਂ ਤੇ ਜਿਹੜਾ ਮਿਲ ਅ ਅਹ ਰਾਜਾ ਹੁੰਦਾ ਸੀ ਉਹੁਨੂੰ ਸੌ ਨੰਬਰ ਮਿਲਦੇ ਸੀ ਰਾਣੀ ਨੂੰ ਪੰਜਾਹ ਤੇ ਚੋਰ ਨੂੰ ਜੀਰੋ ਤੇ ਰਾਜਾ ਰਾਣੀ ਚੋਰ ਸਿਪਾਹੀ ਪਰ ਹਾਂ ਹਾਂ ਹਾਂ ਹਾਂ ਸਾਨੂੰ ਜ਼ਿਆਦਾ ਬੜਾ ਖੇਲਿਆ ਹਾਂ ਇੱਕੋ ਗਿਟਕਾ ਨੀ ਹੁੰਦੀਆਂ ਸਿੰਿਮਲੀ ਦੀਆਂ
ਹਾਂਜੀ ਹਾਂਜੀ
ਚੋਂ ਕੱਟ ਕੇ ਦ ਉਹਦੀਆਂ ਉਹ ਜ਼ਮੀਨ ਤੇ ਪੁੱਠੇ ਮਰਦੇ ਸੀ ਜਿਹੜੇ ਪੁੱਠੇ ਹੁੰਦੇ ਸਿੱਧਾ ਜਾਂ ਪੁੱਠਾ ਉਹਦੇ ਨੰਬਰ ਮਿਲਦੇ ਸੀ ਫੇਿਰ ਉਹ ਬੜਾ ਖਲਿਆ ਸੀ ਰੱਸੀ ਬੜੀ ਕਿਲੀ ਰ ੱ ਰੱਸੀ ਰੱਸੀ ਲੈ ਕੇ ਨਾ ਇੱਕ ਪਾਸੇ ਤੁਸੀਂ ਪਕੜੋ ਇੱਕ ਇੱਕੋ ਇੱਕ ਪਾਸ ਉਹਨੇ ਪਕੜਿਆ ਇੱਕ ਪਾਸੇ ਮੈਂ ਵਿੱਚੋਂ ਟੱਪਣਾ
ਸਤਿ ਸ੍ਰੀ ਅਕਾਲ ਜੀ